ਚੱਲ ਤੱਕ
ਵਧੀਆ ਵਧੀਆ ਤੁਸੀਂ ਦੱਸੋ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਚਲੋ ਤੁਸੀਂ ਫਰੀ ਹੋ ਤੇ ਤੁਹਾਡੇ ਨਾਲ ਗੱਲ ਕਰਾਂ ਕਿ ਬਈ ਅੱਜ ਕੱਲ੍ਹ ਮੈਂ ਆਪਣੇ ਬੱਚੇ ਨੂੰ ਸਮਝਾ ਰਹੀ ਸੀ ਉਹ ਸਾਰਾ ਰਾਤੀਂ ਬਹਿ ਕੇ ਨਾ ਮੋਬਾਇਲ ਫੋਨ ਨਾਲ ਪੜ੍ਹਾਈ ਕਰਦੈ, ਮੈਂ ਓਨੂੰ ਓਈ ਦੱਸ ਹੀ ਸੀ ਕਿ ਸੌਣ ਦੇ ਕਿੰਨੇ ਜ਼ਿਆਦਾ ਫ਼ਾਇਦੇ ਹੈਗੇ! ਕਿ ਸਾਨੂੰ ਟਾਈਮ ਤੇ ਸੌਣਾ ਕਿੰਨਾ ਜਾਦਾ ਜ਼ਰੂਰੀ ਹੈਗਾ! ਕਿ ਅਗਰ ਸਾਡਾ ਸਲੀਪ ਸਾਈਕਿਲ ਈ ਨੀ ਸਈ ਹੋਏਗਾ ਕਿ ਬੱਚੇ ਅੱਜ-ਕੱਲ੍ਹ ਦੇ ਰਾਤ ਨੂੰ ਲੇਟ ਸੌਂਦੇ ਆ, ਸਵੇਰੇ ਸ ਲੇਟ ਉੱਠਦੇ ਹੈਗੇ! ਤੇ ਜਿਹਦੇ ਨਾਲ ਨਾ ਓਨਾਂ ਦਾ ਸਲੀਪ ਸਾਈਕਲ ਹੈਗਾ, ਓ ਬੜਾ ਜਾਦਾ ਡਿਸ ਟਰਬ ਹੋ ਜਾਂਦਾ ਐ, ਜਿਦੇ ਨਾਲ ਓਨੂੰ ਬੱਚਿਆਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਵੀ ਲੱਗ ਜਾਂਦੀਆਂ! ਉਹ ਕੇਹ ਰੇਆ ਸੀ, ਨਈ ਮੰਮਾ, ਏ ਸਭ ਠੀਕ ਏ! ਮੈਂ ਕੇਹ ਰੀ ਸੀ, ਨਈ ਬੱਚੇ ਆਰੁਵੈਦਿਕ ਨਾਲ, ਸਾਡੇ ਟਾਈਮ ਨਾਲ ਹਿਸਾਬ ਨਾਲ ਨਾ ਸੌਣ ਦਾ ਜਿਹੜਾ ਸਮੇਂ ਹੈਗਾ, ਓ ਦਿਨ ਓ ਓਸ ਟਾਈਮ ਈ ਸੌਣਾ ਚਾਹੀਦਾ। ਕਿਉਂਕਿ ਸਾਡਾ ਸ਼ਰੀਰ ਨੂੰ ਰਿਪੇਅਰਿੰਗ ਦੀ ਮਤਲਬ ਕੈਂਦੇ ਆ ਨਾ ਸਾਡੇ ਸਲ ਜਦੇ ਅਸੀਂ ਸੌਂਦੇ ਹੈਗੇ, ਤੇ ਸਾਡੇ ਸੈਲ ਰਿਪੇਅਰ ਹੁੰਦੇ ਆ, ਕਹਿਣ ਦਾ ਮਤਲਬ ਐ। ਸਾਡੇ ਹਾਰਮੋਨਸ ਵੀ ਐਕਟਿਵ ਹੋਂਦੇ ਹੈਗੇ, ਇੱਕ ਯੰਗ ਬੰਦਾ ਨਾ, ਸੱਤ ਤੋਂ ਅੱਠ ਘੰਟੇ ਸੋਣਾ ਬੜਾ ਜਾਦਾ ਜ਼ਰੂਰੀ ਹੈਗਾ! ਤੇ ਮੈਂ ਓਇ ਕੇਹ ਰਈ ਸੀ, ਗਟ ਤੋਂ ਗਟ, ਕਣ ਤੋਂ ਘੱਟ ਪੱਕੀ ਅੱਛੀ ਵਾਲੀ ਸਲੀਪ ਸਾਈਕਲ ਤਾਂ ਅੱਠ ਘੰਟੇ ਦੀ ਨੀਂਦ ਬੱਚਿਆਂ ਦੀ ਹੋ ਬੱਚਿਆਂ ਦੀ ਤੇ ਦੇਖੋ, ਅੱਠ ਤੋਂ ਦਸ ਘੰਟੇ ਹੋਣੀ ਚਾਹੀਦੀ ਹੈਗੀ, ਉਈ ਮੈਂ ਸਮਝਾ ਰਹੀ ਸੀ! ਵੀ ਓ ਨੀ ਕਿ, ਮਤਲਬ ਜਾਦਾ ਅੱਛਾ ਸੋਣਾ ਵੀ ਬਹੁਤ ਜਾਦਾ ਸੇਹਤ ਨੂੰ ਜ਼ਰੂਰੀ ਐ, ਐ ਨੀ ਕਿ ਸਵੇਰੇ ਤੁਸੀਂ ਨਾ ਉੱਠੋ ਦੋ-ਦੋ ਵਜੇ ਤੱਕ, ਓ ਵੀ ਬੜਾ ਸਲੀਪ ਸਾਈਕਿਲ ਬੜਾ ਬੇਕਾਰ ਹੋ ਜਾਂਦਾ ਨਾ! ਜਿੱਦੇ ਨਾਲ ਬੱਚਿਆਂ ਦਾ ਬੈਨੀਫਿਟ ਨੀ ਹੁੰਦਾ, ਬੱਚੇ ਦੀ ਲਾਈਫ ਸਾਈਕਿਲ ਖ਼ਰਾਬ ਹੋਂਦੀ ਆ, ਬੱਚੇ ਨੂੰ ਕਈ ਦਿੱਕਤਾਂ ਆ ਜਾਂਦੀਆਂ ਨਾ।
ਐ ਤਾਂ ਬਿਲਕੁਲ ਠੀਕ ਗੱਲ ਕਈ ਤੁਸੀਂ, ਮਤਲਬ ਆਪਾਂ ਨੂੰ ਜਿਵੇਂ ਐ ਰਾਤੀ ਹੁੰਦਾ ਜੇ ਆਪਾਂ ਸੌਣਾ ਹੈ ਤਾਂ ਕਈ ਵਾਰ ਹੁੰਦਾ ਬੱਚੇ ਮੌਬਾਇਲ ਵੇਖਦੇ ਰਹਿੰਦੇ ਆ, ਓਨਾਂ ਦੇ ਨਾਲ ਕੀ ਹੁੰਦਾ ਬੱਚਿਆਂ ਦੀ ਨੀਂਦ ਡਿਸਟਰਬਡ ਹੋ ਜਾਂਦੀ। ਤਾਂ ਆਪਾਂ ਨੂੰ ਜਿਵੇਂ ਸੌਣੈ, ਆਪਾਂ ਇੱਕ ਟਾਈਮ ਆ ਫਿਕਸ ਕਰ ਲਈਏ ਕਿ ਆਪਾਂ ਦਸ ਵਜੇ ਸੌਣਾ ਜਾਂ ਗਿਆਰਾਂ ਵਜੇ! ਤਾਂ ਇੱਕ ਟਾਈਮ ਸਾਡਾ ਫਿਕਸ ਹੁੰਦਾ ਐ, ਤਾਂ ਸਾਨੂੰ ਪਤਾ ਹੁੰਦਾ ਕਿ ਆਪਾਂ ਇੰਨੇ ਵਜੇ ਸੋਣਾ ਐ! ਤੇ ਸਵੇਰੇ ਇੰਨੇ ਵਜੇ ਆਪਾਂ ਉੱਠਨੈ! ਤਾਂ ਉਹਦੇ ਨਾਲ ਕੀ ਹੁੰਦਾ, ਸਾਡਾ ਸਲੀਪ ਸਾਈਕਿਲ ਜਿਵੇਂ ਤੁਸੀਂ ਕਿਆ, ਨੀਂਦ ਵੀ ਪੂਰੀ ਹੋ ਜਾਂਦੀ ਐ, ਤਾਂ ਸਾਰਾ ਦਿ ਮਿਲ ਸਾਨੂੰ ਕੰਮ ਕਰਨ ਦੀ ਵੀ ਦੇਖੋ ਕਿੰਨੀ ਐਨਰਜੀ ਵੈਗਰਾ ਮਿਲਦੀ ਹੈ, ਜਿਹੜਾ ਕੰਮ ਵੀ ਹੁੰਦਾ ਆ ਸਾਡਾ ਕਿੰਨਾ ਵਧੀਆ ਤਰੀਕੇ ਨਾਲ ਹੋਂਦਾ, ਔਰ ਸਾਡੀ ਬੋਡੀ ਵੀ ਕਿੰਨੀ ਵਧੀਆ ਰੈਂਦੀ ਆ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ, ਰਾਤ ਨੂੰ ਜਿਵੇਂ ਮੋਬਾਈਲ ਫੋਨ ਆ, ਆਪਦੇ ਤੋਂ ਦੂਰ ਰੱਖ ਰੱਖਣਾ ਚਾਈਦਾ ਥੋੜਾ ਜਾ ਜਦੋਂ ਆਪਾਂ ਸੋਣਾ ਇੱਕ ਅੱਧਾ-ਪੌਣਾ ਘੰਟਾ ਆਪਾਂ ਜਾਂ ਇੱਕ ਘੰਟਾ ਕਹਿ ਲਈਏ- ਓ ਫੋਨ ਆਪੇ ਤੋਂ ਦੂਰ ਰੱਖ ਲੈਂਦੇ ਆ, ਤਾਂ ਉਹਦੇ ਨਾਲ ਕੀ ਹੁੰਦਾ, ਸਾਡਾ ਧਿਆਨ ਉਥੇ ਨਈ ਜਾਂਦਾ। ਇੱਕ ਸੁ, ਕਈ ਵਾਰ ਹੁੰਦਾ, ਕਈ ਆਪਾਂ ਦੇ ਰੂਮ ਦਾ ਐਡਮੋਸ ਫਿਆਰ ਇਵੇਂ ਜਿਆ ਹੁੰਦਾ ਐ ਕਿ ਸਾਨੂੰ ਲਾਈਟਾਂ ਜਗਦੀਆਂ ਪਈਆਂ ਤਾਂ ਨੀਂਦ ਨਈ ਆਂਦੀ! ਤਾਂ ਆਪਾਂ ਨੂੰ ਥੋੜਾ ਜਾ ਇਨ ਸਭ ਚੀਜ਼ਾਂ ਨੂੰ, ਆਪਾਂ ਅਗਰ ਧਿਆਨ ਦੇਣੇ ਆਂ ਤਾਂ ਸਾਨੂੰ ਨੀਂਦ ਵੀ ਮਤਲਬ ਜੇੜਾ ਆਪਣਾ ਸਾਈਕਿਲ ਐ, ਓ ਆਪਾਂ ਠੀਕ ਕਰ ਸਕਦੇ ਆਂ।
ਬਿਲਕੁਲ ਸਈ ਆਖਿਆ, ਦੇਖੋ, ਸੋਨਾ ਵੀ ਤਾਂ ਸਾਡੀ ਸੇਹਤ ਵਾਸਤੇ ਫਿਜ਼ਕਲੀ ਮਿਹਨਤ ਵਾਸਤੇ ਬੌਤ ਜਾਦਾ ਜ਼ਰੂਰੀ ਹੈਗੀ, ਕਿਉਂਕਿ ਸਾਡੇ ਨਾ ਹਾਰਟ ਪ੍ਰੋਬਲਮਸ ਨਈ ਹੋਂਦੀ, ਅਗਰ ਅਸੀਂ ਸਈ ਟਾਈਮ ਤੇ ਸੋਂਂਦੇ ਹੈਗੇ, ਬਲੱਡ ਨੂੰ ਪ੍ਰੈਸ਼ਰ ਕਿਉਂਕਿ ਸਾਡੇ ਬਲੱਡ ਨੂੰ ਵੀ ਨਾ, ਮਤਲਬ ਸਾਡੇ ਹਾਰਟ ਉਹ ਨੂੰ ਵੀ ਨਾ ਬਲੱਡ ਚਾਹੀਦਾ ਹੋਂਦਾ ਐ ਤੇ ਰਾਤ ਦਾ ਸਮੇਂ ਜੇੜਾ ਕੁਦਰਤ ਕਾ ਕਹਿੰਦੇ ਨਾ ਕਿ ਸਾਰੀ ਚੀਜ਼ਾਂ ਨੈਚੁਰਲ ਹੈਗੀਆਂ ਕੁਦਰਤ ਨੇ ਬਣਾਇਆ ਕਿ ਰਾਤ ਨੂੰ ਸੋਣਾ ਟਾਇਮ ਦੱਸਿਆ ਹੋਐ ਅੰਧੇਰੇ ਵੇਲੇ ਸੋਣਾ, ਸਵੇਰੇ ਉੱਠਣਾ ਇਹ ਸਭ ਕੁਦਰਤ ਦਾ ਨਿਯਮ ਏ ਤੇ ਅਗਰ ਅਸੀਂ ਕੁਦਰਤ ਦੇ ਨਿਯਮ ਦੇ ਖਿਲਾਫ਼ ਜਾਵਾਂਗੇ ਤੇ ਦੇਖੋ ਪ੍ਰੋਬਲਮਸ ਤੇ ਆਣ ਆਣੀ ਹੀ ਆਣੀ ਹੈ ਨਾ ਨਾਲ ਤੁਹਾਡੀ ਇਮਿਊਨਿਟੀ ਪਾਵਰ ਸਟਰੋਂਗ ਹੁੰਦੀ ਹੈਗੀ। ਨਾਲ ਦੇਖਿਆ ਹੋਏਗਾ ਰਾਤ ਨੂੰ ਅਗਰ ਤੁਸੀਂ ਲੇਟ ਨਾਈਟ ਨਾਲ ਜਾਗੋਗੇ ਤੇ ਤੁਹਾਨੂੰ ਕੇਵਿੰਗ ਹੋਏਗੀ ਫ ਤੁਹਾਨੂੰ ਬੁੱਖ ਲੱਗਣੀ ਏ ਤੇ ਤੁਸੀਂ ਕੁੱਛ ਨਾ ਕੁੱਝ ਜੰਕ ਫੂਡ ਖਾਣਾ ਏ ਤੇ ਉਹਦੇ ਨਾਲ ਤੁਹਾਡਾ ਮੋਟਾਪਾ ਵੀ ਵੱਧ ਜਾਊਗਾ। ਦੇ ਨਾਲ ਤੁਹਾਡੀ ਬੋਡੀ ਦੀ ਰਿਪੇਅਰਿੰਗ ਹੁੰਦੀ ਹੈ ਮੈਂ ਜਿਵੇਂ ਦੱਸਿਆ ਸੈੱਲ ਰਿਪੇਅਰ ਹੁੰਦੇ ਐ ਕਿਉਂਕਿ ਗਹਿਰੀ ਨੀਂਦ ਜਿਹੜੀ ਹੁੰਦੀ ਆ ਉਹ ਸਾਡੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਕਿਉਂਕਿ ਨੀਂਦ ਚ ਸਾਡੇ ਗਰੋਥ ਹਾਰਮੋਨ ਜਿਹੜੇ ਹੁੰਦੇ ਆ ਨਾ ਉਹ ਰਿਲੀਜ਼ ਹੁੰਦੇ ਹੈਗੇ। ਨਾਲ ਅਗਰ ਤੁਸੀਂ ਚੰਗਾ ਸੌਦੇ ਹੋ ਚੰਗਾ ਬਹਿੰਦੇ ਹੋ ਤਾਂ ਤੁਹਾਡੀ ਜਿਹੜੀ ਬੋਡੀ ਹੈਗੀ ਉਹਦੇ ਬੜਾ ਜ਼ਿਆਦਾ ਬਿਊਟੀ ਸਲੀਪ ਕਹਿੰਦੇ ਨਾ ਇੱਕ ਤਰ੍ਹਾਂ ਤ ਨੀਂਦ ਨੂੰ ਕੀ ਕਹਿੰਦੇ ਆ ਬਿਊਟੀ- ਬਿਊਟੀ ਸਲੀਪ ਮਤਲਬ ਰਾਤ ਨੂੰ ਅਗਰ ਤੁਸੀਂ ਸੌਦੇ ਹੋ ਟਾਈਮ ਨਾਲ ਤੇ ਤੁਹਾਡੇ ਚਿਹਰੇ ਚ ਜਰੀਆਂ ਨੀ ਆਣੀ ਡਾਰਕ ਸਰਕਲ ਨਹੀਂ ਹੋਣੇ। ਸਾਰੀ ਚੀਜ਼ਾਂ ਕੋਲੋਜਨ ਦਾ ਵਧੀਆ ਨਿਰਮਾਣ ਹੋਵੇਗਾ ਨਾ ਕਹਿਣ ਦਾ ਮਤਲਬ ਸਾਡੀ ਫਿਜ਼ਕਲ ਹੈਲਥ ਜਿਹੜੀ ਹੈਗੀ ਬੈਨੀਫਿਟ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਨਾ ਕਹਿਣ ਦਾ ਮਤਲਬ ਮੇਰਾ ਐ ਹੋ ਗਿਆ।
ਨਹੀਂ ਉਹ ਤਾਂ ਗੱਲ ਬਿਲਕੁਲ ਤੁਹਾਡੀ ਸਹੀ ਗੱਲ ਹੈ ਫਿਜੀਕਲ ਹੈਲਥ ਵੀ ਔਰ ਤੁਹਾਡੀ ਮੈਂਟਲ ਹੈਲਥ ਕਿ ਦੇਖੋ ਦੋਨੋਂ ਹੀ ਕਿੰਨੀ ਵਧੀਆ ਹੁੰਦੀ ਏ। ਕਿਉਂਕਿ ਦੇਖੋ ਤੁਸੀਂ ਦੇਖਿਆ ਹੋਏਗਾ। ਅ ਜਿਵੇਂ ਆਪਾਂ ਸੁਣੇ ਆ ਤਾ ਸਾਨੂੰ ਕਿੰਨਾ ਵਧੀਆ ਲੱਗਦਾ ਏ ਆਪਾਂ ਨੂੰ ਜਿਹੜਾ ਆਪਾਂ ਜੋ ਸਾਰਾ ਦਿਨ ਦੀ ਥਕਾਵਟ ਹੁੰਦੀ ਹੈ ਸਾਰਾ ਦਿਨ ਆਪਾਂ ਕੰਮ ਕਰਕੇ ਜਿਹੜਾ ਥੱਕ ਜਾਨੇ ਆ। ਟਾਈਮ ਨਾਲ ਅਗਰ ਆਪਾਂ ਸੌਣੇ ਆ ਤਾਂ ਸਾਡੀ ਨੀਂਦ ਵੀ ਪੂਰੀ ਹੋ ਜਾਂਦੀ ਏ। ਅਗਲੇ ਦਿਨ ਦੇ ਤੁਹਾਨ ਦੇਖਿਆ ਹੋਵੇਗਾ ਤੁ ਦੇਖਿਆ ਹੋੲਏਗਾ। ਸਾਨੂੰ ਕੰਮ ਕਰਨ ਦੀ ਕਿੰਨੀ ਸਾਡੀ ਸਰੀਰ ਵਿੱਚ ਫੁਰਤੀ ਰਹਿੰਦੀ ਏ ਕੰਮ ਕਰਨ ਲਈ। ਆਪਾਂ ਕਿੱਥੇ ਜਾਣਾ ਹੈ ਜਾਂ ਔਫਿਸ ਜਾਣਾ ਜਿਵੇਂ ਬੱਚਾ ਛੋਟਾ ਹੁੰਦਾ ਹੈ ਅਗਰ ਉਹਦੀ ਨੀਂਦ ਨਹੀਂ ਪੂਰੀ ਹੁੰਦੀ ਤੁਸੀਂ ਵੇਖ ਖੀਆ ਹੋਏਗਾ ਚਿੜਚਿੜਾ ਜਿਹਾ ਹੋ ਜਾਂਦਾ ਹੈ। ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਆਪਾਂ ਨੂੰ ਟਾਈਮ ਨਾਲ ਸੋਣਾ ਚਾਹੀਦਾ ਹੈ ਤੇ ਟਾਈਮ ਨਾਲ ਉੱਠਣਾ ਚਾਹੀ ਚਾਹੀਦੈ। ਉਹਦੇ ਨਾਲ ਸਾਨੂੰ ਕਿੰਨੇ ਬੈਨੀਫਿਟ ਹੈ ਸਾਰੀ ਚੀਜ਼ਾਂ ਦੇ। ਤਾਂ ਉਸ ਚੀਜ਼ ਨੂੰ ਆਪਾਂ ਆਪ ਧਿਆਨ ਰੱਖੀਏ ਆਪਦੇ ਬੱਚਿਆਂ ਨੂੰ ਇਸ ਚੀਜ਼ ਲਈ ਥੋੜ੍ਹਾ ਜਿਹਾ ਦੱਸੀਏ ਸਮਝਾਈਏ ਤਾਂ ਹਰ ਕੋਈ ਇਹਦੇ ਇਹਨੂੰ ਫੋਲੋ ਕਰਦਾ ਹੈ ਉਹਦੇ ਲਈ ਬਹੁਤ ਵਧੀਆ ਹੁੰਦਾ ਹੈ।
ਦੇਖੋ ਕੰਮ, ਸੋਨਾ ਵੀ ਸਾਡੀ ਸਿਹਤ ਵਾਸਤੇ ਤੇ ਦੇਖੋ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਨਾਂ ਪਿੱਛੇ ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ, ਤੇ ਲਿਖ ਥੀਆ ਹੋਯਾ ਸੀ ਕਿ ਅਗਰ ਤੁਸੀਂ ਮਤਲਬ ਛੇ ਘੰਟੇ ਤੋਂ ਘੱਟ ਸੋਣਦੇ ਹੋ ਨਾਂ ਕਹਿਣ ਦਾ ਮਤਲਬ ਇਹ ਹੈਗਾ। ਤੇ ਤੁਸੀਂ ਡਿਪਰੈਸ਼ਨ ਤੇ ਗੰਭੀਰ ਬਿਮਾਰੀਆਂ ਤੁਹਾਨੂੰ ਲੱਗ ਸਕਦੀ ਹੈਗੀ। ਜਿਵੇਂ ਕਹਿੰਦੇ ਆ ਨਾਂ ਇੱਕ ਅਹ ਡਾਕਟਰ ਦੀ ਵਰਡਿੰਗ ਹੁੰਦੀ ਹੈ। ਬ੍ਰੇਨ ਫੋਗ ਮਤਲਬ ਬ੍ਰੇਨ ਫੋਗ ਮਤਲਬ ਉਹ ਹੁੰਦਾ ਕਿ ਤੁਹਾਡਾ ਜਿਹੜਾ ਮਾਈੰਡ ਹੈਗਾ ਨਾ ਉਹ ਸਲੋਅ ਹੋ ਜਾਂਦਾ ਕਹਿਣ ਦਾ ਮਤਲਬ ਇਹ ਹੋ ਗਿਆ। ਕਿ ਤੁਹਾਡਾ ਕਿਸੇ ਕੰਮ ਤੇ ਮਨ ਨੀ ਲੱਗੇਗਾ ਤੁਸੀਂ ਛੋਟੀ-ਛੋਟੀ ਬਾਤਾਂ ਬੁਲ ਜਾਣੀ ਹੈਗੀਆਂ। ਸੋਚਣੇ ਸਮਝਣੇ ਕਿ ਜੋ ਤੁਹਾਡੀ ਸ਼ਮਤਾ ਹੁੰਦੀ ਹੈ। ਉਹ ਕਮਜ਼ੋਰ ਹੋ ਜਾਂਦੀ ਹੈ। ਨਾਲ ਤੁਹਾਨੂੰ ਮੂਡ ਸਵਿੰਗ ਹੁੰਦੇ ਹੈ ਕਿਉਂਕਿ ਅਗਰ ਤੁਸੀਂ ਛੇ ਘੰਟੇ ਤੇ ਘੱਟ ਸੌਦੇ ਹੋ ਤਾਂ ਤੁਹਾਨੂੰ ਇੰਗਜਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਚਿੜਚਿੜਾਪਨ ਹੋ ਗਿਆ। ਐਸ- ਚੀਜ਼ਾਂ ਵੀ ਹੁੰਦੀਆਂ। ਨਾਲ ਤੁਸੀਂ ਅਗਰ ਘੱਟ ਸੌਦੇ ਹੋ ਤਾਂ ਤੁਹਾਨੂੰ ਟਾਈਪ ਟੂ ਡਾਇਬਟੀਜ਼ ਹੋਣ ਦਾ ਖ਼ਤਰਾ ਏ। ਇਹ ਕਿਉਂਕਿ ਡਾਕਟਰ ਪਹਿਲੇ ਇਹੀ ਪੁੱਛਦਾ ਹੈਗਾ ਕਿਸੇ ਨੂੰ ਡਾਇਬਟੀਜ਼ ਆਉਂਦੀ ਹੈ। ਕਿ ਤੁਸੀਂ ਟਾਈਪ ਟੂ ਵਾਲੀ, ਤੇ ਤੁਸੀਂ ਘੱਟ ਸੋਂਦੇ ਹੋ ਕਿਉਂਕਿ ਅਗਰ ਘੱਟ ਸੁਣਨ ਨਾਲ, ਉਹਦਾ ਬਲੱਡ ਪ੍ਰੈਸ਼ਰ, ਮੋਟਾਪਾ ਦੇਖੋ ਨਾਂ ਸੋਣਾ ਵੀ ਇੱਕ ਤਰਾਂ ਦੀ ਬਿਮਾਰੀ ਹੈਗੀ ਨਾਂ। ਨਾਲ ਤੁਸੀਂ ਅਗਰ ਨੀਂਦ'ਚ ਅਗਰ ਨਾ ਨੀਂਦ ਪੂਰੀ ਕੀਤੀ ਤੁਸੀਂ ਮਾਰਕੀਟ ਜਾ ਰਹੇ ਹੋ ਜਾਂ ਕਿੱਥੇ ਜਾ ਰਹੇ ਹੋ। ਤੁਹਾਨੂੰ ਪਤਾ ਹੀ ਨਹੀਂ ਚੱਲਦਾ, ਤੁਸੀਂ ਕਿੱਥੇ ਚੱਲ ਗਏ। ਨਾਲ ਕਈ ਵਾਰ ਐਕਸੀਡੈਂਟ ਹੁੰਣਦਾ ਡਰਾਈਵਿੰਗ ਕਰਦੇ-ਕਰਦੇ। ਐਕਸੀਡੈਂਟ ਹੋਣ ਦਾ ਵੀ ਖ਼ਤਰਾ ਵੱਧ ਜਾਂਦਾ ਹੈ, ਨਾਲ ਤੁਸੀਂ ਟਾਈਮ ਤੋਂ ਪਹਿਲੇ ਨਾਂ ਤੁਹਾਡੀ ਬੋਡੀ ਕਮਜ਼ੋਰੀ ਆ ਜਾਏਗੀ ਤੁਹਾਡੀ ਬੋਡੀ ਦੇ ਅੰਦਰ ਨਾਲ ਤੁਹਾਡਾ ਬੁਢਾਪਾ ਵੀ ਵੱਧ ਜਾਣਾ ਨਾਂ ਕਹਿਣ ਦਾ ਮਤਲਬ ਇਹ ਹੈਗਾ। ਕਿਉਂਕਿ ਤੁਹਾਡੀੇ ਬਲੈਕ ਸਰ ਡਾਰਕ ਸਰਕਲ ਆ ਜਾਣੇ ਹੈਗੇ, ਸਕਿਨ ਤੁਹਾਡੀ ਬੇਕਾਰ ਹੋ ਜਾਏਗੀ ਝੁਰੀਆਂ ਆ ਜਾਏਗੀ। ਟਾਈਮ ਤੋਂ ਪਹਿਲੇ ਇਹ ਸਾਰੀ ਚੀਜ਼ਾਂ ਅਗਰ ਤੁਸੀਂ ਨਹੀਂ ਕਰੋਗੇ। ਤੇ ਮਤਲਬ ਤੁਹਾਨੂੰ ਬੋਤ ਜ਼ਿਆਦਾ ਨੁਕਸਾਨ ਹੋਏਗਾ ਨਾਂ ਕਿਉਂਕਿ ਸੋਣਾ ਸਾਡੀ ਲਾਈਫ ਅੱਠ ਘੰਟੇ ਬੋਤ ਜ਼ਿਆਦਾ ਛੇ ਤੋਂ ਅੱਠ ਘੰਟੇ ਸੋਣਾ ਬੋਤ ਜ਼ਿਆਦਾ ਜ਼ਰੂਰੀ ਹੈਗੀ। ਇਹ ਚੀਜ਼ ਤੇ ਡਾਕਟਰ ਨੇਂ ਵੀ ਡਿਕਲੇਅਰ
ਨਹੀਂ ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਮਤਲਬ ਜਿਹੜਾ ਸੋਣਾ ਹੈ ਉਹ ਤਾਂ ਇੱਕ ਤਾਂ ਦੇਖੋ ਸਾਨੂੰ ਟਾਈਮ ਨਾਲ ਸੋਣਦੇ ਹੋ ਤਾਂ ਟਾਈਮ ਨਾਲ ਉੱਠਦੇ ਵੀ ਹਾਂ ਸਵੇਰੇ ਸਾਡੀ ਨੀਂਦ ਪੂਰੀ ਹੋ ਜਾਂਦੀ ਹੈ, ਹੁਣ ਜਿਵੇਂ ਦੱਸਿਆ ਤੁਸੀਂ ਕਿੰਨੀ ਕੁ ਬਿਮਾਰੀਆਂ ਤੁਸੀਂ ਦੱਸ ਦਿੱਤੀ ਸਾਨੂੰ, ਕਿ ਮਤਲਬ ਆਪਾਂ ਨੂੰ ਇਹ ਬਿਮਾਰੀਆਂ ਨਾਲ ਵੀ ਸਾਨੂੰ ਕਿੰਨਾ ਫਾਇਦਾ ਹੁੰਦਾ ਹੈ। ਤਾਂ ਸਾਨੂੰ ਸੋਣਾ ਤਾਂ ਦੇਖੋ ਸਾਡੇ ਲਈ ਕਿੰਨਾ ਜ਼ਰੂਰੀ ਹੋ ਗਿਆ ਨਾਂ ਅੱਜ-ਕੱਲ ਦੇ ਟਾਈਮ'ਚ। ਤਾਂ ਮੈਨੂੰ ਤਾਂ ਇਹੀ ਲੱਗਦਾ ਸਾਨੂੰ ਟਾਈਮ ਨਾਲ ਸੋਣਾ ਚਾਹੀਦਾ ਸਾਨੂੰ ਟਾਈਮ ਨਾਲ ਉੱਠਣਾ ਚਾਹੀਦਾ ਉਹਦੇ ਨਾਲ ਸਾਨੂੰ ਕਿੰਨੇ ਬੈਨੀਫਿਟ ਹੈਗੇ ਨੇਂ ਇਹਨਾਂ ਸਭ ਚੀਜ਼ਾਂ ਦਾ। ਤਾਂ ਆਪਾਂ ਨੂੰ ਦੇਖੋ ਟਾਈਮ ਨਾਲ ਸੋਣੇ ਹਾਂ ਤਾਂ ਕਿੰਨੀ ਬਿਮਾਰੀਆਂ ਤੋਂ ਵੀ ਦੂਰ ਰਹਿੰਦੇ ਹਾਂ।
ਬਿਲਕੁਲ-ਬਿਲਕੁਲ ਦੇਖੋ ਟਾਈਮ ਨਾਲ ਤੁਸੀਂ ਸੋ ਰਹੇ ਹੋ ਤੇ ਦੇਖੋ ਨਾ ਇੱਕ ਤੇ ਮੈਂ ਤੁਹਾਨੂੰ ਕਹਾਂਗੀ ਕਿ ਸੋਣ ਦਾ ਨਾਂ ਇੱਕ ਟਾਈਮ ਸ਼ਡਿਊਲ ਸੈੱਟ ਕਰ ਲੋ ਕਿ ਤੁਸੀਂ ਰਾਤੀ ਜਲਦੀ ਸੋਣਾ ਹੀ ਸੋਣਾ। ਇਹ ਨੀ ਕਿ ਤੁਸੀਂ ਰਾਤ ਨੂੰ ਬਾਰਾਂ-ਬਾਰਾਂ ਇੱਕ-ਇੱਕ ਵਜੇ ਤੱਕ ਮੋਬਾਈਲ ਚਾਈਮ ਚਲਾਓ ਤੁਸੀਂ ਆਪਣਾ ਸਕਰੀਨ ਟਾਈਮ ਘੱਟ ਕਰੋ ਰਾਤ ਨੂੰ ਅਗਰ ਤੁਸੀਂ ਗਿਆਰਾਂ ਵਜੇ ਬੈ ਸੋਣਾ ਤਾਂ ਟਾਈਮ ਫਿਕਸ ਕੀਤਾ ਤੇ ਤੁਸੀਂ ਨੋ ਵਜੇ ਆਪਣਾ ਮੋਬਾਇਲ ਫੋਨ ਛੱਡ ਦੋ ਸੋਸ਼ਲ ਮੀਡੀਆ ਜਾਂ। ਸਕਰੀਨ ਟਾਈਮ ਛੱਡੋ ਤੁਸੀਂ ਬੈਕ ਤਸੀਂ ਕੋਈ ਬੁੱਕ ਰੀਡ ਕਰੋ ਜਾਂ ਤੁਸੀਂ ਮੈਡੀਟੇਸ਼ਨ ਕਰੋ ਉਹਦੇ ਨਾਲ ਵੀ ਕਿਉਂਕਿ ਨੀਂਦ ਵਧੀ ਆ ਆਏਗੀ ਅਗਰ ਨੀਂਦ ਵਧੀਆ ਆਏਗੀ 'ਤੇ ਤੁਹਾਡੀ ਬੋਡੀ ਦੇ ਜਿਹੜੇ ਫੈਲ ਐ ਉਹ ਵਧੀਆ ਐਕਟਿਵ ਕੰਮ ਕਰਦੇ ਹੈਗੇ ਤੇ ਸਾਡੀ ਬੋਡੀ ਐਕਟਿਵ ਰਹਿੰਦੀ ਹੈ। ਨਾਲ ਉਹੀ ਜਿਵੇਂ ਮੈਂ ਦੱਸਿਆ ਕਿ ਕੋਈ ਵੀ ਚੀਜ਼ ਨਹੀਂ ਚਲਣੀ ਤੁਸੀਂ ਕੋਈ ਵੀ ਬਲੂ ਲਾਈਟ ਨਹੀਂ ਯੂ ਕਰਨੀ ਕਹਿਣ ਦਾ ਮਤਲਬ ਹੈ, ਕਈ ਲੋਕੀ ਉਹਦੇ ਸੋਣ ਵਾਸਤੇ ਨੀਂਦ ਦੀ ਗੋਲੀਆਂ ਲੈਂਦੇ ਆ ਉਹ ਵੀ ਨਾ ਬੜੀ ਖ਼ਤਰਨਾਕ ਹੁੰਦੀ ਹੈ, ਕਿਉਂਕਿ ਨੀਂਦ ਸੋਣਨਾ ਵਾਸਤੇ ਅਗਰ ਤੁਸੀਂ ਗੋਲੀਆਂ ਲੈਂਦੇ ਹੋ। ਉਹ ਵੀ ਸਾਡੇ ਸਰੀਰ ਵਾਸ ਤੇ ਨਾ ਨੁਕਸਾਨ ਦਾਇਕ ਹੁੰਦੀ ਹੈ, ਨਾਲ ਤੁਸੀਂ ਕੈਫੀਨ ਨਾਲ ਬਚੋ ਤੁਸੀਂ ਚਾਹ ਕੌਫੀ, ਕੋਲਡ ਡਰਿੰਕ, ਸ਼ਰਾਬ ਏਦਾਂ ਸੇਵਨ ਨਾ ਕਰੋ ਕਿਉਂਕਿ ਰਾਤ ਦੇ ਸਮੇਂ ਤੁਸੀਂ ਹਲਕਾ ਖਾਣਾ ਖਾਓ। ਕਿਉਂਕਿ ਦੋ- ਤਿੰਨ ਘੰਟੇ ਅਗਰ ਤੁਸੀਂ ਪਹਿਲੇ ਖਾਣਾ ਖਾ ਲੋਗੇ ਨਾ 'ਤੇ ਤੁਹਾਨੂੰ ਨਾ ਫੇਰ ਮਤਲਬ ਨੀਂਦ ਵੀ ਅੱਛੀ ਆਏਗੀ ਅਗਰ ਤੁਸੀਂ ਹੈਵੀ ਖਾਣਾ ਖਾਓਗੇ ਤੇ ਤੁਆਨੂੰ ਨੀਂਦ ਨੀ ਆਣੀ, ਅਗਰ ਨੀਂਦ ਆਣੀ ਵੀ ਐ ਤੇ ਵਧੀਆ ਨੀਂਦ ਨੀਂ ਆਣੀ। ਨਾਲ ਤੁਸੀਂ ਜੇੜਾ ਕਮਰਾ ਹੈਗਾ ਉਨੂੰ ਵੀ ਸ਼ਾਂਤ ਰੱਖੋ, ਅੰਧੇਰੇ ਵਾਲਾ ਰੱਖੋ। ਹਲਕਾ ਰੱਖੋ ਠੰਡਾ ਆਰਾਮ ਦਾਇਕ ਗੱਦੇ ਤੇ ਤੱਕੀਏ ਦਾ ਇਸਤੇਮਾਲ ਕਰੋ ਨਾਂ ਕੈਣ ਦਾ ਮਤਲਬ ਮੇਰਾ ਐ ਹੋ ਗਿਆ।
ਨਈਂ, ਬਿਲਕੁਲ ਸਈ ਗੱਲ ਕੀਤੀ ਤੁਸੀਂ ਕਿ ਜਿਵੇਂ ਆਪਾਂ ਰਾਤ ਨੂੰ ਸੋਂਣੇ ਆਂ ਤਾਂ ਆਪਾਂ ਕੰਮ ਦੇ ਵਿੱਚ ਅੰਧੇਰਾ ਰੱਖੀਏ ਕਮਰੇ ਵਿੱਚ ਠੰਡ ਤਾਂ ਹੋਵੇ ਤਾਂ ਸਾਨੂੰ ਨੀਂਦ ਵੀ ਵਧੀਆ ਆਂਦੀ ਐ, ਇੱਕ ਆਪਾਂ ਮੋਬਾਈਲ ਫੋਨ ਤੋਂ ਥੋੜੀ ਦੂਰੀ ਬਣਾ ਕੇ ਰੱਖਦੇ ਆਂ, ਓਦੇ ਨਾਲ ਵੀ ਸਾਨੂੰ ਨੀਂਦ ਵਧੀਆ ਹੁੰ ਦੀ ਹੈ, ਚਲੋ ਵਧੀਆ ਹੈ, ਤਾਂ ਸਭ ਚੀਜ਼ਾਂ।
ਹਾਂ, ਦੇਖੋ, ਦੇਖੋ ਕੋਈ ਲਗਜ਼ਰੀ ਨਈਂ ਹੁੰਦੀ ਐ, ਸਰੀਰਕ ਅਵਸਥਾ ਸ਼ ਸਰੀਰ ਸੌਣ ਵਾਸਤੇ ਤੁਆਨੂੰ ਸ ਮਤਲਬ ਅੱਛੇ ਸਰੀਰ ਵਾਸਤੇ ਤੁਆਨੂੰ ਸੋਣਾ ਬੋਤ ਜ਼ਿਆਦਾ ਜ਼ਰੂਰੀ ਐ। ਕਿ ਨਾਂ ਘੱਟ ਸੋਣਾ ਤੁਸੀਂ, ਨਾ ਜ਼ਿਆਦਾ ਸੋਣਾ। ਦੇਖੋ ਸਮੇਂ, ਟਾਈਮ ਤੇ ਨੀਂਦ ਲੇਗੀ ਨਾਂ ਓ ਸਾਨੂੰ ਸਰੀਰਕ, ਮਾਨਸਿਕ ਤਾਰੀ ਤਰ੍ਹਾਂ ਤੋਂ ਫਿੱਟ ਰੱਖੇਗੀ ਨਾਂ ਕੈਣ ਦਾ ਮਤਲਬ ਮੇਰਾ ਐ ਹੋ ਗਿਆ ਕਿਉਂਕਿ ਫੋਨ ਦਾ ਤੁਸੀਂ ਸਮੇਂ ਇੱਕ ਤੇ ਦੂਰ ਕਰੋ ਟਾਈਮ ਸ਼ਡਿਊਲ ਬਣਾਓ ਗੈਜਟ ਤੋਂ ਦੂਰ ਰਔ, ਨਾਲੇ ਕੈਫੀਨ ਤੇ ਬਾਹਰੀ ਭੋਜਨ ਤੋਂ ਬਚੋ, ਨਾਲ ਸੋਨ ਮਾਹੌਲ ਵਧੀਆ ਕਰੋ, ਦੇਖੋ ਏ ਸਾਰੀ ਚੀਜ਼ਾਂ ਤੁਸੀਂ ਅਗਰ ਅਪਣਾਓਗੇ ਨਾ
ਹਾਂਜੀ, ਹੈ ਤਾਂ ਗੱਲ ਬਿਲਕੁਲ ਤੁਸੀਂ ਠੀਕ ਕਈ, ਜਿਵੇਂ ਆਪਾਂ ਤੁਸੀਂ ਦੱਸਿਆ ਕਿ ਏ ਚੀਜ਼ਾਂ ਸਾਨੂੰ ਕਰ ਣੀਆਂ ਚਾਈਦੀਆਂ ਓਦੇ ਨਾਲ ਕੀ ਸਾਨੂੰ ਬੈਨੀਫਿਟ ਐ, ਸਾਨੂੰ ਨੀਂਦ ਵੀ ਆਂਦ ਨਾਲੇ ਟਾਈਮ ਨਾਲ ਆ ਜਾਂਦੀ ਐ, ਤਾਂ ਆਪਾਂ ਅ ਨੂੰ ਫੋਲੋ ਕਰਨਾ ਚਾਈਦਾ ਤਾਂ ਦੂਜਿਆਂ ਨੂੰ ਵੀ ਦੱਸ ਚਾਈਦਾ। ਚਲੋ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ, ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀਆ ਕਾਲ।